ਹੈ
ਟਲ ਜੀ।
ਹਾਂਜੀ ਸਸ ਰੀ ਕਾਲ ਜੀ।
ਹੋਰ ਕੀ ਹਾਲ ਨੇ?
ਠੀਕ ਏ ਤੁਸੀਂ ਸੁਣਾਓ?
ਬਸ ਵਧੀਆ, ਹੋਰ ਕੀ ਕਰਦੇ ਤੁਸੀਂ?
ਕੁੱਛ ਵੀ ਨੀ ਬਸ ਹੁਨੇ ਬੱਚੇ ਗੇ ਨੇ, ਬੱਚਿਆਂ ਵਾਸਤੇ ਰੋਟੀ- ਪਾਣੀ ਬਣਾ ਆਈ। ਲੰਚ ਬ- ਬ- ਬੱਚਿਆਂ ਦੇ ਲੰਚ ਬੋਕਸ ਪੈਕ ਕੀਤੇ ਨੇ
ਕੀ ਬਣਾਇਆ?
ਮੈਂ ਬਣਾਏ ਸੀ ਅੱਜ ਦਾਲ ਬਣਾਈ ਸੀ ਔਰ ਨਾਲ ਚਾਵਲ।
ਅੱਛਾ ਅੱਛਾ, ਦਾਲ ਚੌਲ।
ਹਾਂ ਦਾਲ
ਹਾਂ ਗਰਮੀਆਂ ਚ ਤੇ ਦਾਲ ਚੌਲ- ਚੋਲ ਈ ਠੀਕ ਲੱਗਦੇ ਨੇ। ਰੋਟੀ ਤੇ ਖਾਈ ਨੀ ਜਾਂਦੀ ਜ਼ਿਆਦਾ।
ਬਸ ਹੁਣ ਸ਼ਾਮੀ ਆਣਗੇ ਸ਼ਾਮੀ ਵਾਸਤੇ ਨਾ ਮੈਂ ਉਤਮਮ ਉਤਮ ਦਾ ਮੈਟੀਰੀਅਲ ਬਣਾ ਕੇ ਰੱਖਿਆ ਏ। ਉਹ ਸੂਜੀ ਹੁੰਦੀ ਹੈ ਨਾ, ਕਾਫੀ ਦੇਰ ਤੱਕ ਭਿਉਂਣੀ ਪੈਂਦੀ ਐ।
ਅੱਛਾ, ਕਿਵੇਂ ਬਣਾਉਂਦੇ ਹੋ ਤੁਸੀਂ ਉਹ
ਇਹ ਨਾ ਮੈਂ ਹੁਣ ਦਹੀਂ ਚ ਭਿਓ ਕੇ ਰੱਖ ਦਿੱਤੀ ਹੈ ਸੂਜੀ
ਹੁੰ ਹੂੰ
ਅਤੇ ਫਿਰ ਸ਼ਾਮੀਂ ਜਦੋਂ ਬਣਾਵਾਂਗੀ ਨਾ ਮੈਂ
ਹਮ ਦਹੀਂ ਤੋਂ ਇਲਾਵਾ ਹੋਰ ਕੁਛ ਪਾ ਸਕਦੇ ਹਾਂ, ਮੱਠਾ ਵਗੈਰਾ
ਹਾਂ ਮੱਠਾ ਪਾ ਲਓ, ਦਹੀਂ ਪਾ ਲਉ ਜੋ ਹੈ ਵੀ ਇਹ ਜ਼ਰਾ ਦਹੀਂ ਨਾਲ ਜ਼ਿਆਦਾ ਖੱਟੇ ਨਹੀਂ ਹੁੰਦੇ, ਠੀਕ ਹੁੰਦੇ ਵੀ ਫੱਟਦੇ ਨੀ ਹੈ ਦਹੀਂ ਨਾਲ ਨਾ ਤੇ ਉਹ ਹਾਂ ਉਹ ਮੱਠਾ ਖੱਟਾ ਹੁੰਦਾ ਨਾ ਕਈ ਵਾਰੀ ਉਹਦੇ ਨਾਲ ਟੁੱਟ ਜਾਂਦੇ ਨੇ ਫੱਟਦੇ ਨੇ
ਹਾਂ -ਹਾਂ
ਅਤੇ ਉੱਦਾਂ ਹੀ ਨਾਲ ਜ਼ਰਾ ਠੀਕ ਰਹਿੰਦੇ ਨੇ ਅਤੇ ਹਾਂ ਅ ਤੇਥੋ ਹਾਂ ਅਤੇ ਹੁਣ ਨਾ ਮੈਂ ਥੋੜ੍ਹਾ ਜਿਹਾ ਪਾਣੀ ਪਾ ਕੇ ਦਹੀਂ 'ਚ ਤੇ ਉਹ ਭਿਗੋ ਕੇ ਰੱਖ ਦਿੱਤੀ ਹੈ ਸੂਜੀ
ਅੱਛਾ
ਤੇ ਸ਼ਾਮੀ ਮੈਂ ਜਦੋਂ ਬਣਾਵਾਂਗੀ ਨਾ ਇਹਨੂੰ ਤੇ ਮੈਂ ਸਾਰਾ ਬਰੀਕ -ਬਰੀਕ ਕੱਟ ਲਾਂਗੀ ਪਿਆਜ਼, ਟਮਾਟਰ ਹੈ ਨਾ ਗਾਜਰ ਜੋ ਮਰਜ਼ੀ ਪਾਲੋ ਜੋ ਵੀ ਤੁਹਾਨੂੰ ਅੱਛਾ ਲੱਗਦਾ ਹੈ, ਕੋਈ ਵੀ ਹਾਂ ਕੋਈ ਵੀ ਸਬਜ਼ੀ ਪਾ ਲਉ ਅਤੇ ਬਸ ਫਿਰ ਰਾਤ ਇਹਦੇ 'ਚ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਨਮਕ, ਮਿਰਚ ਆਪਣੇ ਹਿਸਾਬ ਨਾਲ ਪਾ ਲੈਣਾ। ਜਿੰਨਾ ਅਸੀਂ ਖਾਂਦੇ ਹਾਂ ਹਰੀ ਮਿਰਚ ਪਾ ਲੋ, ਸ਼ਿਮਲਾ ਮਿਰਚ ਪਾ ਲੋ।
ਹਾਂ
ਤੇ ਉਹ ਨਾ ਫਿਰ ਤਵੇ ਦੇ ਉੱਤੇ ਅਸੀਂ ਬਣਾਉਦੇ ਆ, ਇਹਦਾ ਜਿਸ ਤਰ੍ਹਾਂ ਵੇਸਣ ਦਾ ਹਾਂ, ਜਿਸ ਤਰ੍ਹਾਂ ਵੇਸਣ ਦਾ ਪੂੜਾ ਬਣਾਈ ਦਾ ਨਾ
ਅੱਛਾ- ਅੱਛਾ ਤੇ ਉਹ ਵੀ ਤੇ ਆਂਦੇ ਨੇ ਨਾ ਇਹਦੇ ਬਣਾਉਣ ਵਾਲੇ ਅ ਗੋਲ ਜ ਇੱਕ ਪਲੇਟ ਹੁੰਦੀ ਹੈ, ਉਹਦੇ ਵਿੱਚ ਅ ਗੋਲ -ਗੋਲ ਜਿ ਸ਼ੇਪ
ਸ਼ੇਪ ਉਹ ਆਪੇ ਬਣਾਉਂਦੇ ਨੇ, ਉਹਦੇ 'ਚ ਆਪੇ ਵਾਲਾ ਜਿਸ ਤਰ੍ਹਾਂ ਹਾਂ -ਹਾਂ, ਉਹਦੇ ਚ ਵੀ ਬਣਾ ਲੈਂਦੇ ਆ। ਉਹਦੇ 'ਚ ਵੀ ਅੱਛੇ ਲੱਗਦੇ ਨੇ।
ਹਾਂ ਉਹਦੇ ਵਿੱਚ ਸਹੀ, ਜ਼ਿਆਦਾ ਬਣ ਜਾਂਦੇ ਨੇ ਨਾ।
ਹਾਂ- ਹਾਂ, ਹਾਂ ਉਹਦੇ 'ਚ ਨਾ ਜਿਸ ਤਰ੍ਹਾਂ ਗੋਲ ਗੱਪੇ ਦੀ ਸ਼ੇਪ ਹੁੰਦੀ ਹੈ ਨਾ।
ਹਾਂ ਗੋਲ ਗੱਪੇ ਦੀ ਜਿਵੇੰ ਦੀ ਸ਼ੇਪ ਹੁੰਦੀ ਉਵੇਂ ਦੇ ਬਣ ਜਾਂਦੇ ਨੇ। ਪਰ ਮੈਂ ਜਿਵੇਂ ਬਣਾਏ ਸੀ ਨਾ ਇੱਕ ਵਾਰੀ, ਮੇਰੇ ਚਿਪ ਪਕ ਗਏ ਸੀ, ਉਹਦੇ ਤੇ। ਤੇਲ ਵੀ ਲਾਇਆ ਸੀ ਮੈਂ ਹਲੇੇ।
ਐ ਆਪੇ ਚਿਪਕ ਗਏ?
ਹਾਂ। ਹਾਂ ਆਪੇ 'ਚ ਹੀ ਚਿਪਕ ਗਏ ਸੀ ਉਹਦੇ ਉਤੇ। ਮੈਂ ਤੇਲ ਵੀ ਅੱਛਾ ਖਾਸਾ ਲਗਾਇਆ ਸੀ, ਸਾਰਿਆਂ ਦੇ ਉੱਤੇ। ਪਰ ਫੇਰ ਵੀ ਪਤਾ ਨੀ, ਸਹੀ ਨਹੀਂ ਬਣੇ ਸੀ ਮੇਰੇ ਜਿਵੇਂ ਅ ਉਹਦੇ ਚ ਰੀਲਾਂ ਵਿਚ ਵੇਖੇ ਨੇ ਨਾ ਮੈਂ ਬਣਾਦੇ ਨੇ ਤੇ ਬਣ ਵੀ ਨਿਕਲ ਆਂਦੇ ਨੇ ਈਜ਼ਲੀ, ਮੇਰੇ ਨੀ ਨਿਕਲੇ ਸੀ। ਮੇਰੇ ਚਿਪਕ ਗਏ ਸੀ ਸਾਰੇ।
ਅੱਛਾ ਹਾਂ, ਅਸੀਂ ਤੇ ਤਵੇ ਤੇ ਬਣਾ ਲੈਂਦੇ ਹਾਂ, ਜਿਸ ਤਰ੍ਹਾਂ ਵੇਸਣ ਦਾ ਪੂੜਾ ਬਣਾਈ ਦਾ ਨਾ।
ਹਾਂ ਹਾਂ ਓ ਠੀਕ ਏ, ਖ਼ਰਾਬ ਵੀ ਨੀ ਹੋਏਗਾ ਹਾਂ।
ਹਾਂ- ਤੇ ਹਲਕੇ ਸੇਕ- ਤੇ ਸੋਣਾ ਪੱਕ ਜਾਂਦਾ ਏ।
ਅੱਛਾ।
ਪੈਲੇ ਤਵਾ ਚੰਗੀ ਤਰ੍ਹਾਂ ਗਰਮ ਹੋ ਜਾਏ, ਬਿਲਕੁਲ ਚੰਗੀ ਤਰ੍ਹਾਂ ਤਪ-
ਹਾਂ-ਹਾਂ
ਤੇ ਫੇਰ ਚਿਪਕਦੇ ਨੀ ਏ ਨਾਲ। ਹਾਂ -ਫੇਰ -ਹਾਂ ਫੇਰ ਸਲੋ ਕਰ ਦੋ।
ਹੂੰਅ ਠੀਕ ਐ ਵੀ, ਵਧੀਆ ਹਾਂ ਬੱਚੇ ਫੇਰ ਆਂਦੇ ਨੇ। ਘਾਰ। ਆ ਵਧੀਆ ਮੰਗਦੇ ਨੇ ਖਾਣ ਨੂੰ ਤੇ-
ਹਾਂ ਹਾਂ ਫੇਰ ਸਵੇਰੇ- ਤੇ ਰੋਟੀ ਚਲੋ ਠੰਡੀ ਹੋ ਜਾਂਦੀ ਏ ਹਾਂ। ਤੇ ਦਪੈਰ ਤੱਕ ਠੰਡੀ ਹੋ ਜਾਂਦੀ ਏ ਰੋਟੀ। ਤੇ ਰਾਤੀ ਆ ਕੇ ਬੱਚੇ ਹਾਂ।
ਹਾਂ ਬੱਚਿਆਂ ਨੂੰ ਵੀ ਫੇਰ ਹੁੰਦਾ ਏ ਕੀ, ਕੁਛ ਹੁਣ ਗਰਮ ਮਿਲੇ ਤੇ ਵਧੀਆ ਜਾ ਮਿਲ ਜੇ।
ਹਾਂ ਹਾਂ ਫੇਰ ਸ਼ਾਮੀ ਏ ਖਾ ਲੈਂਦੇ ਨੇ ਨਾ, ਫੇਰ ਰਾਤੀ ਦੀ ਰੋਟੀ ਦਾ ਨੀ ਰੈਂਦਾ ਬੱਚਿਆਂ ਨੂੰ।
ਹਾਂ, ਰਾਤੀ ਵੈਸੇ ਵੀ ਘੱਟ- ਘਟ ਈ ਖਾਂਦੇ ਨੇ, ਹੁਣ ਰਾਤੀ ਬੱਚੇ ਵੀ ਨੀ ਖਾਂਦੇ, ਐ ਉਲਟੀ ਸਿੱਧੀ ਚੀਜ਼ਾਂ ਖਾ ਲੈਂਦੇ ਨੇ। ਤੇ ਫੇਰ ਰਾਤ ਦੀ ਰੋਟੀ ਤੇ ਖਾਂਦੇ ਈ ਨੀ ਏ।
ਖਾਂਦੇ ਈ ਨੀ, ਫੇਰ ਕੁਛ ਠੰਡਾ ਬਣਿਆ ਓਵੇ, ਜਿਸ ਤਰ੍ਹਾਂ ਮੈਂਗੋ ਸ਼ੇਕ- ਬਣਾ ਲੈਂਦੇ ਆ, ਅੰਬਾਂ ਦੇ ਮੌਸਮ 'ਚ।
ਹਾਂ ਮੈਂਗੋ ਸ਼ੇਕ ਵੀ ਸਾਡੇ ਤੇ ਅ ਮੋਸਟਲੀ- ਰੋਜ਼ ਈ ਬਣਦਾ ਮੈਂਗੋ ਸ਼ੇਕ। ਜਾਂ ਫੇਰ ਓ ਬਣ ਜਾਂਦਾ ਗੂੰਦ ਕਤੀਰੇ ਵਾਲਾ ਦੁੱਧ।
ਹਾਂ ਹਾਂ ਸਾਡਾ ਵੀ ਰੋਜ਼ ਇੰਝੇ ਬਣਦਾ ਏ।
ਠੰਡਾਈ ਵਲਾ ਵੀ ਠੀਕ ਲੱਗਦਾ।
ਹਾਂ- ਹਾਂ।
ਹੂੰਅ ਹੂੰ।
ਤੇ ਗਰਮੀ 'ਚ ਤੇ ਵੈਸੇ ਵੀ ਠੰਡਾ-ਠੰਡਾ ਬਸ ਪੀਣ ਤੇ ਮਨ-
ਹਾਂ ਓਹੀ ਨਾ ਗਰਮੀ ਬੋਤ- ਧੋਈ ਦੀ ਏ। ਗੋਂਦ ਕਤੀਰਾ ਵਧੀਆ ਹੈਗਾ, ਇਸ ਟਾਈਮ ਤੇ ਤੇ ਗੋਂਦ- ਕਤੀਰੇ ਵਾਲਾ ਈ ਪੀਓ, ਕੱਚੀ ਲੱਸੀ 'ਚ ਵੀ ਪਾ ਕੇ ਪੀਓ। ਹੂੰਅ
ਸਈ ਲੱਗਦਾ ਐ।
ਹੋਰ ਸੁਣਾਓ।
ਚਲੋ ਹੋਰ ਤੁਸੀਂ ਸੁਣਾਓ, ਕੀ ਕਰਦੇ ਰੈਂਦੇ ਓ।
ਬਸ ਬੈਠੇ ਈ ਓਏ ਸੀ, ਹੁਣ ਪਾਠ ਵੀ ਹੁਣ ਖਤਮ ਹੋ ਗੇ ਨੇ।
ਹੂੰਅ ਹੂੰ
ਤੇ ਬਸ ਹੁਣ ਸੋਚਿਆ ਕੀ ਕੱਪੜੇ ਵਗੈਰਾ ਥੋੜੇ ਵੇਖਾਂ ਸੀਨ ਵਲੇ।
ਅੱਛਾ ਅੱਛਾ ਸੀ ਲੈਂਦੇ ਹੋਵੋਗੇ ਨਾ ਤੁਸੀਂ।
ਹਾਂਜੀ ਹਾਂਜੀ ਹੂੰ। ਤੁਸੀਂ ਅਹ ਮੈਂ ਤੁਆਨੂੰ ਵੀ ਪੁੱਛਣਾ ਸੀ। ਕੀ ਜੜੀ ਓ ਜੜੀ ਫਰਸ਼ੀ ਸਲਵਾਰ ਹੁੰਦੀ ਏ।
ਹੂੰ ਹੂੰ
ਓ ਮੈਂ ਵੇਖਿਆ ਸੀ ਓਰ'ਚ, ਓਨਲਾਈਨ ਵੇਖੀ ਮੈਨੂੰ ਸਮਝ ਨੀ ਆਈ ਕਿਵੇਂ ਬਣਾਣੀ ਏ। ਤੇ ਤੁਹਨ ਤਾ ਆਉਂਦੀ ਹੋਏਗੀ।
ਹਾਂ, ਮੈਨੂੰ ਆਉਂਦੀ ਮੇਰੀ ਹੁਣ ਵੀ ਇੱਕ ਸੀਤੀ ਹੋਈ ਪਈ ਹੋਈ ਮੈਂ ਉਹਦੇ ਨਾਲ ਨਾ ਫਰੋਕ ਇਕ ਬਣਾਈ ਏ, ਫਰਸ਼ੀ ਸਲਵਾਰ ਨਾਲ ਕਿਸੇ ਕਸਟਮਰ ਦੀ।
ਅੱਛਾ, ਫਰੋਕ ਕਿਵੇਂ ਦੀ ਬਣਾਈ ਹੈ ਮਤ
ਫਰੋਕ ਨਹੀਂ, ਛੋਟੀ ਉੱਚੀ ਉਹਦੇ ਨਾਲ ਲੰਬੀ ਨਹੀਂ ਚੱਲਦੀ।
ਹਾਂ, ਹੋਈ ਨਾ ਤੇ ਫੇਰ ਲੰਬੀ ਨੀ ਜਚ
ਨਾ, ਉਹਦੇ ਨਾਲ ਲੰਬੀ ਨਹੀਂ ਜੱਚਦੀ ਕਿਉਂਕਿ ਸਲਵਾਰ ਦੀ ਤਰੀਜ਼ ਨਜ਼ਰ ਆਉਣੀ ਹੁੰਦੀ ਹੈ ਨਾ। ਪਹੁੰਚਾ ਖੁੱਲ੍ਹਾ ਹੁੰਦਾ ਹੈ ਇਹਦਾ, ਤੇ ਫਿਰ ਉੱਚੀ ਚੱਲਦੀ ਹੈ ਇਹਦੇ ਨਾਲ।
ਹਾਂ ਤੇ ਫਰਸ਼ੀ ਸਲਵਾਰ ਮੈਂ ਮੈਨੂੰ ਸਮਝ ਨੀ ਆਈ ਸੀ ਕਿਵੇਂ ਸੀਣੀਏ? ਤੇ ਮੈਂ ਸੋਚਿਆ ਤੁਹਾਨੂੰ ਪੁੱਛ ਕਹਾਗੀ, ਕਿਵੇਂ ਸੀਨੀ ਮੈਂ ਕਰਨਾ ਹੀ ਸੀ ਫੋਨ ਤੁਹਾਨੂੰ, ਇਹ ਪੁੱਛਣ ਵਸਤੇ ਤੁਸੀਂ ਕਰ ਲਿਆ ਫਿਰ
ਅੱਛਾ-ਅੱਛਾ, ਚਲੋ ਕੋਈ ਨੀ ਦੱਸ ਦਾਂਗੀ ਮੈਂ ਤੁਹਾਨੂੰ।
ਹਾਂ, ਉਹਦੀ ਨਾ ਮੈਨੂੰ ਸਰੀ ਜਾਂ ਫਿਰ ਮੈਂ ਤੁਹਾਡੇ ਕੋਲ ਹੀ ਆ ਜਾਗੀ ਕਟਿੰਗ ਕਰਾਉਣ
ਹਾਂ-ਹਾਂ, ਆ ਜਾਣਾ ਤੁਸੀਂ।
ਕਿਉਂਕਿ ਮੈਨੂੰ ਹਿਸਾਬ ਨੀ ਹੈਗਾ ਨਾ ਤੁਸੀਂ ਤੇ ਹਾਂ ਤੁਸੀਂ ਤੇ ਸੀਂਦੇ ਰਹਿੰਦੇ ਹੋ। ਮੈਨੂੰ ਹਿਸਾਬ ਨੀ ਹੈਗਾ ਸੀਨ ਦਾ ਫਰਸ਼ੀ ਸਲਵਾਰ ਦਾ। ਹਾਂ, ਨੋਰਮਲ ਸਲਵਾਰਾਂ ਤੇ ਜਿਵੇਂ ਸੀਤੀ ਜਾਂਦੀਆਂ, ਸੀ
ਹੂੰ -ਹੂੰ।
ਇਹ ਥੋੜ੍ਹੀ ਅਲੱਗ ਹੈਗੀ ਹੈ ਨਾ।
ਹਾਂ, ਇਹ ਫੈਸ਼ਨ ਵੀ ਬੜਾ ਹੈ ਅਜ
ਹਾਂ, ਅੱਜ-ਕੱਲ੍ਹ ਇਹ ਚੱਲਦੀਆਂ ਪਈਆਂ ਨਾ।
ਹਾਂ-ਹਾਂ, ਤੇ ਮੈਂ ਨਾ ਜਿਸ ਤਰ੍ਹਾਂ ਕਰੀਮ ਕਲਰ ਦੀ ਪ੍ਰਿੰਟ ਸਲ ਇਦੇ ਚੋ ਸਲਵਾਰ ਏ ਤੇ ਰੈਡ ਕਲਰ ਦੀ ਇੱਕ ਫਰੋਕ ਬਣਾਈ ਹੈ ਇਹਦੇ ਨਾਲ ਮੈਂ।
ਅੱਛਾ-ਅੱਛਾ, ਹਾਂ ਮੈਂ ਵੀ ਮੈਂ ਮੈਂ ਵੀ ਵੇਖ ਕਿਸੀ ਮੇਰਾ ਵੀ ਐਵੇਂ ਹੈ ਉੱਪਰ ਸ਼ੋਟ ਕੁਰਤੀ ਹੈਗੀ ਏ।
ਅੱਛਾ-ਅੱਛਾ-ਅੱਛਾ।
ਹਾਂ, ਉਵੇ ਦੀ ਹੈ ਮੇਰੀ ਤੇ ਨਾਲ ਥੱਲੇ ਫਰਸ਼ੀ ਸਲਵਾਰ ਸੀਵਾਂਗੀ।
ਅੱਛਾ-ਅੱਛਾ।
ਹਾਂ, ਵਧੀਆ ਹੈਗਾ ਹੈ।
ਹ ਹਾਂ, ਬਸ ਆਪਣੇ ਸੀਦੇ ਰਹਿਣਾ ਚਾਹੀਦਾ ਹੈ ਬੰਦੇ ਨੂੰ ਜਰਾ।
ਹਾਂ, ਉਹੀ ਨਾ ਫੇਿਰ ਥੋੜਾ ਬਹੁਤਾ ਹੋ ਜਾਂਦਾ ਹੁਣ ਜਿਵੇਂ ਗੁਰਦੁਆਰੇ ਜਾਂਦੀ ਪਈ ਸੀ। ਤੇ ਕੰਮ ਨੀ ਹੋ ਪਾ ਰਿਹਾ ਸੀ, ਹੁਣ ਤੇ ਟਾਈਮ ਹੈਗਾ ਹੁਣ ਸ ਚਾ ਚੱਲ ਦੇਖਾਂਗੀ।
ਮੇਰਾ ਵੀ ਨਹੀਂ ਹੁੰਦਾ ਪਿਆ ਸੀ, ਕਾਫੀ ਦਿਨਾਂ ਤੋਂ ਕੰਮ ਨਾ।
ਹਾਂ, ਤੇ, ਤੁਸੀਂ ਕਿਸ ਟਾਈਮ ਫ੍ਰਰੀ ਹੁੰਦੇ ਔ?
ਮੈਂ ਸ਼ਾਮੀ ਫ੍ਰੀ, ਮੈਂ ਸਵੇਰੇ ਤੋਂ ਹੋ ਜਾਂਨੀ ਆ ਗਿਆਰਾਂ ਵਜੇ ਫ੍ਰੀ ਹੋ ਜਾਂਨੀ ਆ, ਸਵੇਰੇ ਤੇ ਬ
ਅੱਛਾ-ਅੱਛਾ ਹਾਂ, ਜਲਦੀ ਉੱਠ ਜਾਂਦੇ ਹੋਵੋਗੇ ਨਾ ਤੁਸੀਂ ਬੱਚਿਆਂ ਨੇ ਜਾਣਾ ਹੂੰ
ਹਾਂ, ਬਸ ਫਿਰ ਬਣਾਣਾ ਹੁੰਦਾ ਏ ਲੰਚ, ਡਿਨਰ ਤੇ ਫਿਰ ਥੋੜਾ ਉੱਠਣਾ ਹੀ ਪੈਂਦਾ ਏ ਜਲਦੀ।
ਹਾਂ! ਤੇ ਤੁਸੀਂ ਮੈਨੂੰ ਦੱਸਣਾ ਫਿਰ ਮੈਂ ਆਜਾਂਗੀ ਤੁਹਾਡੇ ਘਾਰ।
ਹਾਂ- ਹਾਂ- ਹਾਂ। ਆ ਜਾਂਣਾ ਤੁਸੀਂ।
ਨਾਲੇ ਸਮਝ ਵੀ ਆ ਜਾਏਗਾ। ਕਿਵੇਂ ਸੀਨੀ ਏ।
ਹਾਂ! ਜ਼ਰੂਰ ਆ ਜਾਣਾ ਤੁਸੀਂ। ਜਦੋਂ। ਤੁਸੀਂ ਆਣਾ ਚਾਹੋ ਮੈਨੂੰ ਹਾਂ! ਸਭ ਠੀਕ ਏ। ਠੀਕ ਏ।
ਹਾਂ! ਠੀਕ ਐ। ਚਲੋ ਫੇਰ ਆਵਾਂਗੀ।
ਹਾਂ। ਹਾਂ ਠੀਕ ਐ। ਆ ਜਾਣਾ ਹੈਨਾ। ਮੈਨੂੰ ਫੋਨ ਕਰ ਲੈਣਾ ਆਣ ਤੋਂ ਪਹਿਲੇ ਨਾ। ਹਾਂਜੀ-ਹਾਂਜੀ ਠੀਕ ਏ ਜੀ ਚਲੋ। ਸੱਸਰੀ ਕਾਲ। ਸੱਸਰੀ ਕਾਲ।